ਓ ਓ ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਜੀ ਕੀ ਹਾਲ ਚਾਲ ਜੀ।
ਵਧੀਆ ਵਧੀਆ ਤੁਸੀ ਸੁਨਾਓ।
ਹਾਂਜੀ ਸਭ ਠੀਕ ਨੇ ਹੋਰ। ਤੁਸੀ ਘਰ ਸਭ ਠੀਕ ਨੇ।
ਹਾਂਜੀ-ਹਾਂਜੀ ਬਹੁਤ
ਔਰ ਕੀ ਕਰਦੇ ਸੀ?
ਕੀ ਕਰ ਰਹੇ ਸੀ?
ਬਸ ਓਹੀ ਇਹ ਸਾਡਾ ਕੀ ਕੰਮ ਹੈ ਵਿਹਲੇ ਬਹਿ ਕੇ ਤੇ ਅਸੀ ਓਹੀ ਕਰਨਾ ਵੇਖਦੇ ਰਹਿਨਾ ਕੁਛ। ਨਾ ਕੁਛ ਔਨਲਾਈਨ ਕੀ ਸਮਾਨ ਨਵਾਂ ਆਇਆ ਏ ਕੀ ਅੱਜ ਕਲ ਚੱਲਦਾ ਪਿਆ ਟ੍ਰੈਂਡਿੰਗ ਚ ਹੀ ਹੈਗਾ ਐ ਇਹੀ ਸਭ ਜੋ ਪਸੰਦ ਆਇਆ ਇਹ ਤੇ ਸਭ ਕੁਛ ਤੇ ਖਰੀਦ ਵੀ ਸਕਦੇ ਪਰ ਇਹ ਹੁੰਦਾ ਏ ਐਡ ਟੂ ਕਾਰਟ ਕਰੀ ਜਾਓ ਕਦੀ ਲੋੜ
ਵਿਸ਼ ਲਿਸਟ ਹਾਂਜੀ-ਹਾਂਜੀ ਸਹੀ ਗੱਲ ਹੈ ਮੇਰਾ ਵੀ ਇਹਓ ਕੰਮ ਹੈ ਵਿਸ਼ ਲਿਸਟ ਚ ਪਾਈ ਜਾਓ।
ਹਾਂਜੀ-ਹਾਂਜੀ ਓਹੀ ਨਾ ਸਾਰਾ ਕੁਛ ਥੋੜ੍ਹਾ ਕਿ ਜਿਹੜਾ ਪਸੰਦ ਆ ਰਿਹਾ ਹੈ ਸਾਰਾ ਕੁਛ। ਇਕਦਮ ਔਰਡਰ ਵੀ ਨਹੀਂ ਕਰ ਸਕਦੇ ਨਾ ਕਈ ਵਾਰੀ ਲੋੜ ਵੀ ਨਹੀਂ ਹੁੰਦਾ। ਕਈ ਵਾਰੀ ਕਿਸੇ ਚੀਜ ਦੀ ਲੋੜ ਹੋਈ ਤੇ ਬੰਦਾ ਕਹਿੰਦਾ ਐਂਵੇਂ ਮੰਗਾਂ ਕੇ ਵੇਸਟ ਵੀ ਕੀ ਕਰਨੀ ਏ ਫਿਰ।
ਹਾਂਜੀ ਕਈ ਵਾਰ ਤਾ ਜੀ ਬਸ ਦੇਖ ਮਤਲਬ ਦੇਖ ਕੇ ਸਾਡਾ ਮਤਲਬ ਮਨ ਕਰਦਾ ਏ ਬਿਨਾਂ ਮਤਲਬ ਕੋਈ ਚੀਜ ਮੰਗਾ ਲੈਂਨੇਂ ਹਾਂ। ਕਈ ਵਾਰ ਤਾ ਐਵੇਂ ਵੀ ਹੁੰਦਾ ਏ
ਮੇਰੇ ਨਾਲ ਹੋਇਆ ਐਂਵੇਂ। ਕਈ ਵਾਰੀ ਕਿ ਚੀਜ ਮੰਗਾ ਲਈਏ ਯੂਜ਼ ਤੇ ਆਈ ਹੀ ਨੀ ਬੰਦਾ ਫੇਰ ਕਹਿੰਦਾ ਅਰੇ ਭਾਵੇਂ ਮੈਂ ਕਹਿੰਨਿਆਂ ਘੱਟ ਪੈਸੇ ਦੀ ਵੀ ਹੋਏ ਕਈ ਵਾਰੀ ਫੇਰ ਲੱਗਦਾ ਏ ਨਾ ਕਿ ਜਦੋ ਯੂਜ਼ ਹੀ ਨੀ ਹੋ ਰਹੀ ਤੇ ਵੇਸਟ ਹੋ ਗਈ ਇਹ ਤੇ।
ਸਹੀ ਗੱਲ ਹੈ।
ਉਹ ਦਿੱਕਤ ਹੁੰਦੀ ਹੈ ਹੁਣ ਇਹੀ ਹੁੰ ਕਿ ਚਲੋ ਕੋਈ ਚੀਜ ਪਸੰਦ ਆਈਏ ਇਹ ਹੁੰਦਾ ਕਿ ਹਾਂ ਕਾਰਟ ਵਿਚ ਰੱਖਤੀ ਕਈ ਵਾਰੀ ਫਿਰ ਕਈ ਵਾਰੀ ਬੰਦਾ ਕਹਿੰਦਾ ਨਾ ਥੋੜੇ ਟਾਈਮ ਬਾਅਦ ਹਾਂ ਸਾਹਨੂੰ ਇਸ ਚੀਜ ਦੀ ਲੋੜ ਹੈ। ਫਿਰ ਯਾਦ ਆਉਂਦਾ ਕਿ ਹਾਂ ਚਲੋ ਕਾਰਟ ਚ ਅਸੀ ਸੇਵ ਕੀਤਾ ਹੋਇਆ ਤੇ ਅਸੀ ਉਹਦੇ ਵਿੱਚੋਂ ਲਏ ਸਕ ਇਹਨਿਆਂ ਕੁਛ ਨਾ ਕੁਛ
ਹਮ ਸਹੀ
ਤਾਂ ਔਨਲਾਈਨ ਤੁਸੀ ਕੀ ਪਰ
ਮੈਂ ਡ੍ਰੈਸਿਸ ਵਗੈਰਾ ਦੇਖਨਿਆਂ ਯਾ ਮੇ ਕਫ ਮੇਕਪ ਤਾਂ ਬਹੁਤ ਜ਼ਿਆਦਾ ਮੇਕਪ ਪ੍ਰੋਡਕਟਸ ਦੀ ਹਾਂਜੀ-ਹਾਂਜੀ, ਬਸ ਅੱਜ ਕੱਲ ਦੇ ਨਾ ਮਤਲਬ ਮੇਕਅਪ ਵੱਲ ਬਹੁਤ ਜ਼ਿਆਦਾ ਅਟਰ੍ਰੈਕਸ਼ਨ ਹੋ ਰਹੀ ਹੈ ਸਭ ਦੀ
ਅੱਛਾ-ਅੱਛਾ ਹਾਂ ਅੱਜ ਕੱਲ ਤਾਂ ਕਿੰਨਾ ਚੱਲਦਾ ਵੀ ਹੈ ਨਾ ਫੀਲੈਂਸਰ ਇਨਫਲੂਐਂਸਰ ਵਗੈਰਾ ਕਿੰਨਾ ਲੱਗੇ ਨੇ ਹਰ ਕਿਸੇ ਨੂੰ ਹੈਗਾ ਕਿ ਮੇਕ ਮੇਕਅਪ ਦਾ ਕਰੀਏ, ਉਹੀ ਜਿਹੜਾ ਅ ਅੱਜ ਕੱਲ ਮਾਰਕਿਟ ਚ ਜ਼ਿਆਦਾ ਆ ਜਾਏ ਚੀਜ਼ ਤ ਉਸ ਵੱਲ
ਹਮ ਹੁਣ ਤਾਂ ਮਤਲਬ ਬਹੁਤ ਅੱਛੀ-ਅੱਛੀ ਚੀਜ਼ਾਂ ਆਣ ਲੱਗ ਮਤਲਬ ਪਹਿਲੇ ਤਾਂ ਕਾਫੀ ਸਾਰੇ ਕਰੀਮਸ ਲਗਾਣੇ ਪਣੇ ਹੁਣ ਇੱਕ ਕਰੀਮ ਵਿੱਚ ਸਭ ਕੁਛ ਉਹਨਾਂ ਨੇ ਸਾਰੇ ਮਿਕਸਚਰ ਹੈਗੇ ਨੇ ਇੰਨੀ ਅੱਛੀ-ਅੱਛੀ ਆ, ਹਾਂਜੀ।
ਹਾਂ ਮੈਂ ਵੇਖਿਆ ਕਿੰਨੀਆਂ-ਕਿੰਨੀਆਂ ਕਰੀਮਾਂ ਨੇ ਫਾਈਵ ਇਨ ਵਨ ਥ੍ਰੀ ਇਨ ਵਨ, ਸੈਵਨ ਇਨ ਵਨ ਕਿ ਤੁਹਾਨੂੰ ਕੁਛ ਚਲਾਣਾ ਹੀ ਨਹੀਂ ਹੈਗਾ ਜਸਟ ਉਹ ਅਪਲਾਈ ਕਰੋ ਬਸ ਓਕੇ ਦੈਨ ਚਲੇ ਜਾਓ ਜਿੱਥੇ ਜਾਣਾ ਤੁਸੀਂ ਉਹ ਚੀਜ਼ਾਂ ਹੈਗੀਆਂ ਨੇ ਹਾਂ
ਇਹ ਵੀ ਸਹੀ ਹੈ ਪਹਿਲੇ ਬਹੁਤ ਕੁਛ ਹਮ
ਪਹਿਲੇ ਤਾਂ ਹੁੰਦਾ ਸੀ। ਕਿੰਨਾ ਕੁਛ ਤੁਸੀਂ ਪਹਿਲੇ ਬੇਸ ਬਣਾਓ ਕਰੋ ਫਿਰ ਉਸ ਤੋਂ ਬਾਅਦ ਟਾਈਮ ਲੱਗਦਾ ਹੈਗਾ ਕਿੰਨਾ-ਕਿੰਨਾ, ਘੰਟਾ-ਘੰਟਾ ਮੇਕਅੱਪ ਚ ਲੱਗ ਜਾਂਦਾ ਲੋਕਾਂ ਦਾ ਤੇ ਅੱਜ ਕੱਲ ਉਹਨਾਂ ਕਿੰਨਾ ਦੇਖੋ ਨਾ ਮਤਲਬ ਕਿੰਨਾ ਈਜ਼ੀ ਕਰਤਾ ਚੀਜ਼ਾਂ ਨੂੰ ਵੀ ਨਾਲੇ ਘਰ ਬੈਠੇ ਤੁਹਾਨੂੰ ਡਿਲੀਵਰੀ ਹੋ ਜਾਏਗੀ, ਕੋਈ ਦਿੱਕਤ ਨਹੀਂ। ਅੱਜ ਕੱਲ ਤੇ ਤੁਸੀਂ ਔਡਰ ਕਰੋ ਕੁਝ ਵੀ ਬਿਊਟੀ ਪ੍ਰੋਡਕਟਸ ਵਗਰਾ ਕੋਸਮੈਟਿਕ ਘੰਟੇ ਇ ਕੀ ਮਤਲਬ ਮੈਂ ਕਹਿੰਦੇ ਕਈ ਵਾਰ ਤੇ ਪੰਦਰਾਂ ਵੀਹ ਮਿੰਟ ਤੁਹਾਡੇ ਘਰ ਅਵੇਲੇਬਲ ਹੁੰਦਾ ਡਿਲੀਵਰ ਹੋ ਜਾਂਦਾ ਚੀਜ਼ ਉਹ।
ਹਾਂਜੀ-ਹਾਂਜੀ, ਹੁਣ ਐਸੀ-ਐਸੀ ਐਪਸ ਆ ਗਈਆਂ ਨੇ ਕੇ ਜਲਦੀ ਘਰ ਸਮਾਨ ਆ ਜਾਂਦਾ ਏ।
ਹਾਂ ਉਹ ਹੀ ਨਾ ਪਹਿਲੇ ਹੋਣਦਾ ਉਹ ਫੇਰ ਕਈ ਵਾਰੀ ਦੇਖੋ ਔਨਲਾਈਨ ਵੀ ਲੱਗਦਾ ਮੈਨੂੰ ਕਈ ਵਾਰ ਬੈਨੀਫਿਟ ਹੁੰਦਾ ਕਿੰਨੇ ਕਿੰਨੇ ਸਾਨੂੰ ਕੂਪਨ ਵਗੈਰਾ ਮਿਲਦੇ ਨੇ ਔਫ ਮਿਲ ਜਾਂਦੇ ਨੇ।
ਹਾਂਜੀ-ਹਾਂਜੀ।
ਉਹ ਚੀਜ਼ ਏ ਹੁਣ ਕੱਪੜਿਆਂ ਮਤਲਬ ਹਰ ਹਰ ਚੀਜ਼ ਤਾਂ ਮਿਲਦਾ ਇਹ ਨੀ ਹੁਣ ਅਸੀਂ ਤੁਸੀਂ ਕਈ ਵਾਰੀ ਗਰੋਸਰੀ ਵਗੈਰਾ ਵੀ ਜਿਵੇਂ ਓਨਲਾਈਨ ਮੰਗਓ ਕੋਈ ਵੀ ਖਾਣ ਪੀਣ ਦੀ ਚੀਜ਼ਾਂ ਹੈਗੀਆਂ ਨੇ ਘਰ ਦਾ ਡੇਲੀ ਨੀਡ ਦਾ ਸਮਾਨ ਹੈਗਾ। ਤੁਸੀਂ ਉਹ ਵੀ ਔਨਲਾਈਨ ਮੰਗਾਓ। ਤੇ ਉਹਦੇ ਵਿੱਚ ਵੀ ਕਿੰਨੇ ਕਿੰਨੇ ਅੱਛੇ ਔਫਰ ਆਉਂਦੇ ਨੇ ਕਿ ਤੁਸੀਂ ਇੱਕ ਮਤਲਬ ਪਰਟੀਕੁਲਰ ਅਮਾਊਂਟ ਇੰਨਾ ਔਡਰ ਕਰੋਗੇ ਤੇ ਉਹਦੇ ਉੱਤੇ ਤੁਹਾਨੂੰ ਇਨਾ ਡਿਸਕਾਊਂਟ ਮਿਲ ਜਾਏ ਗਾ ਤੇ ਉਹ ਵੀ ਬੜਾ ਬੈਨੀਫਿਟ ਰਹਿੰਦਾ। ਜਿੰਨਾ ਜ਼ਿਆਦਾ ਔਡਰ ਕਰੋਗੇ ਉਹਨਾਂ ਤੁਹਾਨੂੰ ਮੋਟਾ ਡਿਸਕਾਊਂਟ ਮਿਲ ਜੇਗਾ।
ਹਮ ਉਹ ਡਿਸਕਾਊਂਟ ਦਿੰਦੇ ਨੇ।
ਹਾਂਜੀ ਹੁਣ ਜਿਵੇਂ ਕਈ ਵਾਰੀ ਹੁੰਦਾ ਹੈ ਨਾ ਕਿ ਅਸੀਂ ਕੋਈ ਓਇਲ ਕੋਈ ਵੀ ਕੰਪਨੀ ਦਾ ਲੈਂਨੇ ਹਾਂ ਕਈ ਵਾਰੀ ਬਾਜ਼ਾਰ ਵਿੱਚ ਜਾ ਕੇ ਜਦੋਂ ਅਸੀਂ ਲੈਂਨੇ ਹਾਂ ਨਾ ਸਾਨੂੰ ਉਹ ਥੋੜ੍ਹਾ ਮਹਿੰਗਾ ਪੈਂਦਾ। ਉਹ ਜਦੋਂ ਮੈਂ ਇੱਕ ਦੋ ਵਾਰੀ ਆਪਣਾ ਅਦੋਂ ਔਡਰ ਕਰਕੇ ਮੰਗਾਇਆ ਔਨਲਾਈਨ ਅਤੇ ਉਹਦੇ ਨਾਲ ਮੈਨੂੰ ਬੜਾ ਸਸਤਾ ਪੈ ਗਿਆ ਬਈ ਹੋਰ ਵੀ ਚੀਜ਼ਾਂ ਆ ਜਾਂਦੀਆਂ ਨੇ ਨਾ ਘਰ ਦੀ ਆ ਆ ਗਿਆ ਚੀਨੀ ਆ ਗਈ। ਰਿਫਾਇੰਡ ਆ ਗਿਆ, ਚੋਲ ਆ ਗਏ ਤੇ ਉਹ ਫਿਰ ਇੱਕ ਪੂਰਾ ਪੈਕੇਜ ਬਣ ਜਾਂ ਤੇ ਉਹਦੇ ਚ ਉਹ ਥੋੜਾ ਜਿਹਾ
ਹਮ ਹਾਂਜੀ ਉਹ ਫਰ ਲਗਾ ਦਿੰਦੇ ਨਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸੇਲ ਹੋਏ ਸਾਡੀ।
ਹਾਂ ਪਰ, ਪਰ ਸਮਾਨ ਵੀ ਠੀਕ ਹੁੰਦਾ। ਕੋਈ ਇਹ ਨਹੀਂ ਕਿ ਪੁਰਾਣਾ ਦਿੰਦੇ ਨੇ ਸਾਰੀ ਡੇਟਸ ਵਗੈਰਾ ਹਾਂ ਹੁੰਦਾ ਟਾਈਮ ਉਹਦੇ ਚ ਕਈ ਇੱਕ ਦੋ ਵਾਰੀ ਕਈਆਂ ਦਾ ਮੈਂ ਸੁਣਿਆ ਐਕਸਪੀਰੀਅੰਸ ਖਰਾਬ ਵੀ ਹੋਇਆ ਹੈ ਕਿ ਸਾਨੂੰ ਐਕਸਪਾਇਰੀ ਚੀਜ਼ਾਂ ਆਈਆਂ ਨੇ। ਉਹ ਫਿਰ ਕਈ ਵਾਰੀ ਕਈ ਵਾ ਪਰ ਇਹ ਵੀ ਉਹਦੇ ਚ ਅੱਛਾ ਹੈਗਾ ਕਿ ਜੇ ਤੁਹਾਨੂੰ ਕੋਈ ਸਮਾਨ ਐਕਸਪਾਇਰੀ ਗਲਤੀ ਨਾਲ ਆ ਗਿਆ ਤੇ ਉਹ ਵੀ ਉਹ ਵਾਪਸ ਰਿ ਟਨ ਹੈਗਾ ਅੱਜ ਕੱਲ ਤੇ ਹਾਂ। ਹੁਣ ਭਾਵੇਂ ਤੁਸੀਂ ਇਹ ਖਾਣ ਪੀਣ ਦਾ ਲੈ ਲਓ ਭਾਵੇਂ ਕ ਕੁਛ ਵੀ ਲੈ ਲਓ ਕੱਪੜਿਆਂ ਦਾ ਜੁ ਟੀਆਂ ਦਾ ਉਹ ਭਾਵੇਂ ਘਰ ਦਾ ਜਿਹੜਾ ਹਾਂ ਅੱਜ ਕੱਲ ਇਹ ਬੜੀ ਉਹਨਾਂ ਨੇ ਅੱਛੀ ਆਪਸ਼ਨ ਦੇ ਦਿੱਤੀ ਕਿ ਤੁਸੀਂ ਰਿਟਰਨ ਕਰ ਸਕਦੇ ਹੋ ਰਿਟਰਨ ਹੈਗਾ, ਐਕਸਚੇਂਜ ਹੈਗਾ। ਤੇ ਉਹਦੇ ਵਿੱਚ ਬੈਨੀ ਫਿਟ ਰਹਿੰਦਾ ਹੈਗਾ। ਹਲੇ ਔਫਲਾਈਨ ਦਾ ਸ ਮਾਰਕਿਟ ਇਚ ਸੂਟ ਲੈ ਕੇ ਆਓਗੇ ਇੱਕ ਤੋਂ ਦੋ ਵਾਰੀ ਜਾਓਗੇ ਦੂਜੀ ਵਾਰੀ ਉਹ ਦੁਕਾਨਦਾਰ ਹੀ ਭੜਕ ਜਾਂਦੇ ਨੇ ਬਈ ਬਾਰ-ਬਾਰ ਆ ਕੇ ਤੁਸੀਂ ਬਦਲੀ ਜਾ ਰਹੇ ਹੋ ਤੇ ਤਾਂ ਕਰਕੇ, ਇਦੇ ਵਿੱਚ ਤੇ ਇਨਾ ਇਹਦੇ ਚ ਕੋਈ ਲਿਮਿਟ ਨਹੀਂ ਹੈਗੀ ਕਿ ਤੁਸੀਂ ਇੰਨੀ ਵਾਰੀ ਐਕਸਚੇਂਜ ਨਹੀਂ ਕਰ ਸਕਦੇ ਉਹ ਦੇਖੋ ਬੰਦਾ ਕਰੇਗਾ ਵੀ ਕੋਈ ਵੀ ਚੀਜ਼ ਚੇਂਜ ਕ ਰੇਗਾ ਤੇ ਤੁਸੀਂ ਇਹੀ ਹੈਗਾ ਨਾ ਹੱਦ ਮਾਰ ਕੇ ਇੱਕ ਦੋ ਵਾਰੀ ਬਸ ਮੈਕਸ ਟ ਮੈਕ ਅਸੀਂ ਵੀ ਇੰਨੀ ਵਾਰੀ ਕਰਾਂਗੇ ਇਹ ਤੇ ਨੀ ਨਾ ਬਾਰ-ਬਾਰ, ਬਾਰ-ਬਾਰ। ਕਰੀ ਜਾਵਾਂਗੇ ਕਰੀ ਜਾਵਾਂਗੇ ਪਰ ਉਹ ਹੈਗਾ ਪਰ ਉਹੀ ਕਈ ਲੋਕ ਇਹ ਚੀਜ਼ਾਂ ਦਾ ਦੇਖੋ ਫਰੋਡ ਵੀ ਕਰ ਦਿੰਦੇ ਨੇ ਕਈ ਨਾ ਅੱਜ ਕੱਲ ਬੈ ਜਹੜਾ ਖਾਲੀ ਦਿਮਾਗ ਹੁੰਦਾ ਨਾ ਸ਼ੈਤਾਨ ਦਾ ਘਰ ਤੇ ਉਹ ਇਹ ਵੀ ਦਿੱਕਤ ਹੈਗੀ ਹੈ ਕਈਆਂ ਦਾ ਮੇਰੇ ਨਾਲ ਇੱਕ ਵਾਰੀ ਇਹ ਵੀ ਫਰੋਡ ਵੀ ਹੋ ਗਿਆ ਕਿ ਮੈਂ ਜਿਵੇ ਕਿਸੇ ਸਾਈਟ ਤੋਂ ਕੁਛ ਓਡਰ ਕੀਤਾ ਬੋਟਲ ਵਗੈਰਾ ਅਸੀਂ ਭਰ ਆਉਂਦੇ ਨੇ ਬੱਚਿਆਂ ਦੇ ਤੇ ਓਡਰ ਕੀਤਾ ਤੇ ਜਦੋਂ ਉਹ ਮੈਨੂੰ ਡਿਲੀਵਰੀ ਆਈ ਮੈਂ ਵੀ ਚੈੱਕ ਨਹੀਂੀ ਕੀਤਾ ਕਿ ਉਹਦੇ ਉੱਤੇ ਸਲਿੱਪ ਨਹੀਂ ਲੱਗੀ ਹੋਈ ਸੀ ਡੱਬਾ ਸੀ ਖਾਲੀ ਐਵੇ ਤੇ ਉਹ ਜਦੋਂ ਉਹ ਮੈਂ ਫਟ ਫਟਾਫਟ ਔਡਰ ਪੇਮੈਂਟ ਹੋ ਗਈ ਸਭ ਕੁਛ ਹੋ ਗਿਆ ਨਲਾਈਨ ਉਹ ਚਲਾ ਗਿਆ ਮੈਂ ਬਾ ਤੇ ਮੈਂ ਕਿਹਾ ਹ ਤੇ ਸਲਿਪ ਹੀ ਨਹੀਂੀ ਹੈਗੀ ਕੋਈ ਵੀ ਕੰਪਨੀ ਦੀ ਤੇ ਇੱਕ ਤਾਂ ਮੈਂ ਜਿਹੜੇ ਨੰਬਰ ਤੋਂ ਮੈਨੂੰ ਫੋਨ ਆਇਆ ਮੈਂ ਫੋਨ ਕੀਤਾ ਉਹਨੇ ਚੱਕਿਆ ਹੀ ਨਹੀਂੀ ਮੈਂ ਡੱਬਾ ਖੋਲ ਕੇ ਵੇਖਿਆ ਓਦੇ ਹੀ ਚ ਕੋਈ ਖਾਣ ਪੀਣ ਦੀ ਚੀਜ਼ ਹੈਗੀ ਸੀ ਮੈਂ ਕਿਹਾ ਉਹ ਫਿਰ ਉਹੀ ਹੁੰਦਾ ਨਾ ਉਹ ਵੀ ਨੰਬਰ ਉਮਰ ਕੀਤਾ ਵੀ ਬੜੇ ਬੜੀ ਮਤਲਬ ਮੈਂ ਕੰਟੀਨਿਊ ਕਰੀ ਗਈ ਕਰੀ ਗਈ ਉਹਨੇ ਹਾਰ ਕੇ ਚੱਕ ਹੀ ਲਿਆ ਉਹ ਬੰਦੇ ਨੇ ਚੂਠ ਬੋਲਤਾ ਮੈਨੂੰ ਤੇ ਪਤਾ ਹੀ ਨੀ ਜੀ ਅਸੀਂ ਤੇ ਨੀ ਕੁਛ ਵੀ ਡਿਲੀਵਰ ਕੀਤਾ ਮੈਂ ਤੇ ਫਲਾਣਾ ਬੰਦਾ ਮੈਂ ਤੇ ਮਕੈਨਿਕ ਆ ਯ ਚੂਟ ਕਰਤਾ
ਹੋ ਸਹੀ ਆ ਸਹੀ ਹਾਂਜੀ ਕਈ ਵਾਰ ਹੋ ਜਾਂਦਾ ਹਮ
ਇਹ ਚੀਜ਼ਾਂ ਨਾਲ ਵੀ ਸਾਨੂੰ ਥੋੜ੍ਹਾ ਜਿਹਾ ਨਾ ਧਿਆਨ ਰੱਖਣਾ ਪੈਂਦਾ ਹੈਗਾ ਕਿ ਕੋਈ ਫਰੋਡ ਵਗੈਰਾ ਨਾ ਹੋਏ ਤਾਂ ਕਰਕੇ
ਹਾਂਜੀ ਫਰੋਡ ਹੋ ਜਾਂਦਾ ਹਾਂਜੀ
ਦੱਸੋ ਦੱਸੋ
ਹ
ਤੁਸੀਂ ਜ਼ਿਆਦਾਤਰ ਮਤਲਬ ਆਪਣਾ ਘਰ ਦਾ ਜਿਵੇਂ ਸਮਾਨ ਨੂੰ ਮੰਗਵਾਉਂਦੇ ਹੋ ਕਿ ਨਹੀਂ ਕਿ ਆਪੇ ਬਾਜ਼ਾਰ ਜਾ ਜਾ ਕੇ ਲੈ ਕੇ ਆਉਂਦੇ ਹੋ ਹੈਲੋ ਹੈਲੋ ਹੈਲੋ ਹੈਲੋ
ਹਾਂਜੀ ਆਵਾਜ਼ ਆ ਰਹੀ ਹੈ
ਆਾਰੇ ਤੁਹਾਨੂੰ ਮੇਰੀ ਆਵਾਜ਼
ਹਾਂਜੀ
ਹਾਂ ਹੁਣ ਆਈ ਆ ਤੁਹਾਡੀ ਨਹੀਂ ਮੈਂ ਪੁੱਛਦੀ ਪਈ ਹਾਂ ਤੁਸੀਂ ਵੀ ਜਿਵੇਂ ਓਨਲਾਈਨ ਔਡਰ ਕਰਦੇਓ ਘਰ ਦਾ ਸਮਾਨ ਸਮੂਨ ਜਿਹੜਾ ਹੈਗਾ ਘਰ ਦਾ
ਹਾਂਜੀ ਮੈਂ ਹਾਂਜੀ ਮੈਂ ਕਰਦੀ ਰਹਿੰਦੀ ਹਾਂ ਹਾਂਜੀ ਹਾਂਜੀ ਮੈਂ ਕਰਦੀ ਰਹਿੰਦੀ ਹਾਂ ਹਾਂਜੀ ਮੈਂ ਕਡੀ ਧਨਿਆ
ਚਲੋ ਵਧੀ
ਇੱਕ ਵਾਰੀ ਹੋਇਆ ਸੀ ਫਰੋਡ ਹੋ ਗਿਆ ਸੀ ਉਹ ਕੁ ਕੁਛ ਮੰਗਾਇਆ ਸੀ ਉਹ ਸਾਇ ਖੁਸ਼ਤ ਅਸੀਂ ਕਰਾਇਆ ਰਿਟਰਨ ਕੀ ਸਾਈਜ਼ ਸਹੀ ਦੇ ਦੋ ਨਾ ਤਾਂ ਉਹ ਚੀਜ਼ ਆਈ ਨਾ ਆਈ ਪੇਮੈਂਟ ਵਾਪਸ ਆਈ
ਅੱਛਾ ਜੀ ਉਹਈ ਨਾ ਉਹ ਮੈਂ ਕਹਿ ਰਹੀ ਹਾਂ ਨਾ, ਉਹ ਇਹਦਾ ਦੇਖੋ ਸਾਨੂੰ ਬੈਨੀਫਿਟਸ ਤੇ ਬਹੁਤ ਨੇ ਪਰ ਕਈ ਵਾਰੀ ਥੋੜਾ ਜਿਹਾ ਨੁਕਸਾਨ ਨੁਕਸਾਨ ਵੀ ਹੋ ਜਾਂਦਾ ਇਹ ਚੀਜ਼ਾਂ ਨਾਲ ਇਹ ਚੀਜ਼ ਹੈ। ਹੁ ਕਈ ਵਾਰੀ ਇਹਨਾਂ ਦਾ ਇਹ ਫਾਇਦਾ ਜ਼ਰੂਰ ਹੈਗਾ ਜਿਵੇਂ ਹੁਣ ਕਈ ਵਾਰੀ ਦੇਖੋ ਕੋਈ ਗੈਸਟ ਆ ਗਏ ਤੁਸੀਂ ਆਨਲਾਈਨ ਕੁਛ ਵੀ ਫਟਾਫਟ ਓਡਰ ਕਰਕੇ ਮੰਗਵਾ ਸਕਦੇ ਹੋ ਦਸ ਮਿੰਟ ਚ, ਪੰਦਰਾਂ ਮਿੰਟ ਚ ਓਦਾ ਕਿੰਨਾ ਫਾਇਦਾ ਰਹਿੰਦਾ ਹੈਗਾ। ਖਾਣ-ਪੀਣ ਦਾ ਵੀ ਕੋਈ ਟੈਨਸ਼ਨ ਨਹੀਂ, ਅੱਜ-ਕੱਲ ਤੁਸੀਂ ਤਰ੍ਹਾਂ-ਤਰ੍ਹਾਂ ਦੇ ਸਨੈਕਸ ਮੰਗਵਾ ਸਕਦੇ ਹੈਗੇ ਹੋ ਕਿ ਆਪਣਾ ਫਟਾ-ਫਟ ਆਨਲਾਈਨ ਆਰਡਰ ਕੀਤਾ। ਤੁਹਾਨੂੰ ਖਾਣ-ਪੀਣ ਦਾ ਸਾਰਾ ਸਮਾਨ ਘਰ ਅਵੇਲੇਬਲ ਹੋ ਗਿਆ ਕਿਉਂਕਿ ਅੱਜ-ਕੱਲ ਕਈ ਵਾਰ ਦੇਖੋ ਅਚਾਨਕ ਕੋਈ ਗੈਸਟ ਆ ਜਾਏ ਤੇ ਬੰਦਾ ਸੋਚਦਾ ਰਹੇਗਾ ਕਿ ਅਸੀਂ ਕੀ ਕਰੀਏ? ਕੀ ਕਰੀਏ ਕਈ ਵਾਰੀ ਘਰ